ਹਾਂਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਔਰ ਠੀਕ ਹੋ।
ਹਾਂ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ। ਹੋਰ ਠੀਕ। ਹਾਂਜੀ ਤੁਸੀ ਠੀਕ ਹੋ।
ਹਾਂ ਠੀਕ ਆ। ਤੂੰਸੀ ਸੁਣਾਓ ਬਸ ਹੁਣ। ਹੁਣ ਤਾਂ ਲੇਟੀ ਸੀ ਚਾਹ ਚ ਸਵੇਰੇ ਬਣਾਈ ਚਾਹ ਚ ਪੀ ਕੇ ਲੇਟੇ ਹੋਏ ਸੀ ਰੈਸਟ ਆਉਂਦਾ ਪਿਆ ਸੀ।
ਅੱਛਾ-ਅੱਛਾ ਬਸ ਮੈਂ ਵੀ ਹੁਣੇ ਚਾਹ ਹੀ ਪੀਤੀ ਸੀ।
ਹਾਂ।
ਹਾਂਜੀ ਹਸਬੈਂਡ ਗਏ ਸੀ ਕੰਮ ਤੋਂ ਕੰਮ ਤੇ ਗਏ ਨੇ ਹਲੇ ਬਸ ਹੁਣ ਚਾਹ ਬਣਾਈ ਇਹਨਾਂ ਨੂੰ ਭੇਜ ਕੇ ਚਾਹ ਪੀਤੀ ਹੈ।
ਅੱਛਾ ਚਲੇ ਗਏ ਕੰਮ
ਹਾਂ ਹਾਂਜੀ, ਹਾਂਜੀ ਇਹ ਟਾਈਮ ਹੁੰਦਾ ਅੱਠ ਤੋਂ ਨੋ ਦਾ। ਨੋ ਵਜੇ ਜਾਦੇ ਨੇ ਇਹ ਤਾਂ ਮਤਲਬ ਬਰ ਦਾ ਕੰਮ ਹੈ।
ਅੱਛਾ।
ਹਾਂਜੀ, ਹਾਂਜੀ।
ਅੱਛਾ ਸਾਡੇ ਬੱਚਿਆਂ ਨੂੰ ਜਾਣਾ ਹੁਣ ਚਾਹ ਨਾਸ਼ਤਾ ਬਣਾ ਕੇ ਦਿੱਤਾ ਹੁਣ ਜਾਣਗੇ ਹੁਣ। ਆਫਿਸ ਜਾਏਗਾ ਛੋਟਾ ਵਾਲਾ ਪਾਪਾ ਜਾਣਗੇ ਕੰਮ ਤੇ ਇਹਨਾਂ ਦੇ ਠਹਿਰ ਕੇ ਦੁਪਹਿਰੀ ਕਰਨਗੇ ਕਮ ਕੰਮ ਅਫਿਸ ਜਾਏਗਾ ਚਾਹ ਚੂ ਬਣਾਤੀ ਹੈ ਨਾਸ਼ਤਾ ਕੀ ਖਾਏਗਾ ਦਿਲ ਹੋਏਗਾ। ਖਾਣਗੇ ਤਾਂ ਨਹੀਂ ਖਾਂਦੇ ਕਦੀ ਖਾ ਲੈਣ ਨਾਸ਼ਤਾ ਕਦੇ ਨਹੀਂ ਖਾਂਦੇ ਨਾਸ਼ਤਾ। ਨਾ ਆਪਣਾ ਵ ਆਪਣਾ ਫਿਰ ਲੇਟ ਬਣਾਵਾਂਗੀ ਦਸ ਗਿਆਰਾਂ ਵਜੇ। ਦਸ ਵਜੇ ਦਾ ਨਾਸ਼ਤਾ ਖਾਣੇ ਆ ਸਵੇਰੇ ਚਾਹ ਚ ਪੀਲੇ ਦਾ ਨਾ। ਫੇਰ ਦਸ ਗਿਆਰਾਂ ਵਜੇ ਨਾਸ਼ਤਾ ਬਣਾਏ ਦਾ।
ਚਲੋ ਵਧੀਆ।
ਹੋਰ
ਹੋਰ ਕਿਸ ਟਾਈਮ ਉੱਠੇ ਸੀ।
ਉੱਠੀ ਸੀ ਮੈਂ ਸਵੇਰੇ ਉੱਠੀ ਸੀ ਸਵੇਰੇ ਟਾਈਮ ਨਾਲ ਸੂਰੂੂਰ ਜਾਈਦਾ ਸਵੇਰੇ। ਫੇਿਰ ਪਤਾ ਵੀ ਸਾਰੀ ਦਿਹਾੜੀ ਫਿਰ ਹੁੰਦੀ ਇਸ ਤਰ੍ਹਾਂ ਹੁੰਦਾ ਵੀ ਸਾਰੀ ਟਾਈਮ ਨਾ ਉੱਠ ਜਾਏ ਤੇ ਸਵੇਰੇ ਕੋਈ ਨ ਨਿਤਨੇਮ ਕਰਨਾ ਟਾਈਮ ਉੱਠ ਕੇ ਫਿਰ ਆਪਣੇ ਨੇਿੱਤਨੇਮ ਚ ਗੁਰਦੁਆਰੇ ਚੱਲਣ ਦਾ ਫਿਰ
ਹਮ ਹਮ ਵਧੀਆ। ਬਸ ਲੇਟੀ ਹੋਈ ਸੀ ਚਾਹ ਪੀਤੀ ਹੈ ਹੁਣੇ ਬਸ ਲੇਟੀ ਹੋਈ ਆ।
ਅੱਛਾ।
ਮ ਮੱਛਰ ਹੈਗੇ ਨੇ ਬੜੇ ਮੱਛਰ ਖਾਂਦੇ ਨੇ ਸਾਡਾ ਤੇ
ਮੱਛਰ ਤਾਂ ਬੜੇ ਹੋਏ ਪਏ ਨੇ ਗਰਮੀ ਕਰ ਮੱਛਰ ਬਹੁਤ ਆਏ ਪਏ ਨੇ
ਮੱਛਰ ਬੜੇ ਹੋ ਗਏ ਸਾਡੇ
ਹਾਂ ਗਰਮੀ ਹੈ ਨਾ ਗਰਮੀ ਕਰਕੇ ਹੋ ਜਾਂਦੇ ਨੇ
ਹਾਂਜੀ ਸਾਡੇ ਦੇਖੋ। ਸਾਰਾ ਦਿਨ ਖੁੱਲਾ ਰਹਦਾ ਨਾ ਕਮਰਾ ਸਾਡਾ ਫਿਰ ਉਹ ਮੱਛਰ ਆ ਜਾਂਦੇ ਨੇ
ਹਾਂ ਬੰਦ ਜਿਆਦਾ ਹੁੰਦੇ ਨਾ ਬੰਦ ਚ ਹਨ ਹੋਰ ਮੈਂ ਨਾਸ਼ਤਾ ਬਣਾਵਾਂਗੀ ਠਹਿਰ ਕੇ ਕਹਿੰਦੇ ਪ ਨਾਸ਼ਤਾ ਬਣਾ ਮੈਂ ਏਦਾਂ ਠੈਰ ਕੇ ਬਨਾਉ ਨਾਸਤਾ, ਫੇਰ ਠੈਰ ਕੇ ਮਸ਼ੀਨ ਲਾਨੀ ਏ। ਫ ਕੱਪੜੇ ਧੋਣੇ ਠਹਿਰ ਕੇ ਕੱਪੜੇ ਧੋਵਾਂਗੇ ਨਾਸ਼ਤਾਸਤਾ ਕੇ ਖਾ ਕੇ
ਤੇ ਸੋਮਵਾਰ ਤੁੁੰਦੇ ਹੋ ਕੱਪੜੇ
ਹਾਂ ਸੋਮਵਾਰ ਸੋਮਵਾਰ ਸ਼ਨੀਵਾਰ। ਹਫ਼ਤੇ ਹੀ ਦੋ ਤਿੰਨ ਵਾਰ ਲਾਉਣੇ ਨਾ ਮਸ਼ੀਨ।
ਅੱਛਾ ਅੱਛਾ
ਜਿਆਦਾ ਕੱਪੜੇ ਹੋ ਜਾਂਦੇ ਨਾ ਜਿਆਦਾ ਹੋ ਜਾਂਦੇ ਫਿਰ ਦੋ ਵਾਰੀ ਤਿੰਨ ਵਾਰ ਲਾ ਲਈ ਹਫਤੇ ਜਾਂ ਥੋੜੇ ਕਪੜੇ ਦੋ ਵਾਰੀ ਲਾ ਲਈ ਜੇ ਜ਼ਿਆਦਾ ਹੌਣ ਤੇ ਤਿੰਨ ਵਾਰ ਲਗਾਏਣੇ ਹਫ਼ਤੇ ਚ ਜ਼ਿਆਦਾ ਵੀ ਡੇਰ ਹੋ ਜਾਂਦਾ ਨਾ ਹਫ਼ਤੇ ਚ ਇੱਕ ਵਾਰ ਧੋ ਕੇ ਜ਼ਿਆਦਾ ਹੋ ਜਾਂਦਾ, ਫੇਰ ਇਕੱਲਾ ਬੰਦਾ ਥੱਕ ਜਾਂਦਾ ਫਿਰ। ਹਾਂ, ਹਾਂ ਠੰਡਕੇ ਵੇਲੇ ਫਿਰ ਧੁੱਪ ਹੋ ਜਾਂਦੀ ਨਾ। ਫਿਰ ਦਿਲ ਨੀ ਕਰਦਾ ਕੰਮ ਕਰਨ ਤੇ ਗਰਮੀਆਂ ਦੇ ਵੀ ਜਨ ਏਸੀ ਦਿਨ ਹੁੰਦੇ ਨੇ।
ਹਾਂਜੀ।
ਚ ਫੇਰ ਮੈਂ ਕਿਹਾ ਚੱਲ ਪੈਰ ਨਾਲ ਧੋ ਲਾਂਗੇ ਨਾਸ਼ਤਾ ਬਣਾ ਕੇ ਕੱਪੜੇ ਧੋ ਲਾਂਗੀ। ਆਨੂੰ ਸਾਡੇ ਥੱਲੇ ਕਰ ਲੈਂਦੀ ਕੰਮ ਅਸੀਂ ਉੱਪਰ ਆਪਣੇ ਕਰ ਲ ਕੱਪੜੇ ਧੋ ਲਈ ਦਾ ਨਾਸ਼ਤਾ-ਨੁਸ਼ਤਾ ਬਣਾ ਲੈਂਦੀ ਰੋਟੀ ਕਰ ਲਈ ਅਸੀਂ ਕੱਪੜੇ ਤੋਲੇ ਉੱਪਰ ਫਿਰ ਰਲ ਮਿਲ ਕੇ ਕੰਮ ਹੋ ਜਾਂਦਾ।
ਇਹ ਤਾਂ ਹੈਗੀ ਆ।
ਹਾਂ ਕੁਛ ਉਹਨੇ ਕਰ ਲਿਆ, ਕੁਛ ਮੈਂ ਕਰ ਲਿਆ ਆਪਣੇ ਟੈਮ ਹੋ ਜਾਂਦਾ। ਕੰਮ ਨਿਮੜ ਜਾਂਦਾ ਟਾਈਮ ਨਾਲ, ਉੱਪਰ ਦਾ ਵੀ ਹੋ ਗਿਆ ਨੀਚੇ ਦਾ ਵੀ ਹੈਗਾ ਕੰਮ।
ਹਾਂਜੀ, ਗਰਮੀ ਹੈ ਨਾ ਗਰਮੀ ਮਨ ਹੀ ਨਹੀਂ ਕਰਦਾ ਕੁਛ ਕਰਨ ਦਾ ਵੀ ਟੈਮ ਸਿਰ ਫਿਰ ਕੰਮ ਹੋਜੇ ਨਾ ਫਿਰ ਸਹੀ ਰਹਿੰਦਾ।
ਹਾਂ ਫਿਰ ਦੁਪਹਿਰੇ ਵੀ ਦਿਲ ਨੀ ਕਰਦਾ ਕੰਮ ਕਰਨ ਦੀ ਟੈਮ ਨਾਲ ਨਿਬੜ ਦਾ ਕੰਮ ਫੇਰ ਨੀਚੇ ਹੋਇਆ, ਉੱਪਰ ਹੋ ਗਿਆ ਹੋਰ ਕੀ ਬਣਾਉਣਾ ਅੱਜ? ਨਾਸਤਾ ਬਨਾਨੈ ਹੁਨ ਠੈਰ ਕੇ ਬਨਾਵਾ ਗੀ ਨਾਸਤਾ, ਨੌ- ਸਾਢੇ ਨੌ ਵਜੇ ਖਾਂਦੇ ਨਾ ਅਸ ਤਾਂ ਦੁਪੈਰੇ ਕੈੰਦੇ ਪਏ ਇਟਲੀ ਬਣਾਨੀ ਏ ਇਟਲੀ ਬਣਾਵਾਂਗੇ ਦੁਪੈਰੀ।
ਅੱਛਾ-ਅੱਛਾ ਸਾਂਬਰ ਇਡਲੀ ਬਣਾਉਣੀ ਸਭ ਸਬਜ਼ੀ ਵਗੈਰਾ ਫੇਰ ਬ ਸਬਜ਼ੀ ਆਲਾ ਆਦਾ ਗਲੀ ਚ,
ਹਾਂ ਸਬਜ਼ੀਆਂ ਲਾਦਾ ਨਾ ਗਲੀ ਚ ਦੁਪਹਿਰੀ ਆਦਾ ਫਿਰ ਲਵਾਂਗੀ ਸਬਜ਼ੀ। ਸਬਜ਼ੀ ਲੈ ਕੇ ਸਾਂਬੜ ਬਣਾ ਕੇ,
ਸਾਡੇ ਇੱਧਰ ਤੇ ਸਬਜ਼ੀਆਂ ਆਦਾ ਖਰਾਬ ਹੀ ਸਬਜ਼ੀਆਂ ਲਗਦਾ, ਸਹੀ ਰੱਖਦਾ ਹੀ ਨੀ।
ਅੱਛਾ, ਨਹੀਂ ਸਾਡੇ ਤਾਂ ਠੀਕ ਆਦੀ ਸਬਜ਼ੀ ਸਵੇਰੇ ਆਦਾ ਨਾ ਉਹ ਸਹੀ ਹੁੰਦੀ ਸਭ ਤਾਜ਼ੀ ਸਬਜ਼ੀ ਹੁੰਦੀ ਹੈ, ਔਰ ਨਾ ਆਵੇ ਫਿਰ ਬਾਜ਼ਾਰ ਲਿਆਉਣੀ ਪੈਂਦੀ ਐਮਰਜੈਂਸੀ ਨਹੀ ਆਇਆ ਦੇਖੋ, ਅੱਜ ਕਦੀ ਆ ਜਾਂਦਾ ਓਝ ਆਦਾ ਰੋਜ਼ ਕਦੀ ਨਾ ਫਿਰ ਬਾਜ਼ਾਰ ਲਿਆਉਣੀ ਪੈਂਦੀ ਆ।
ਹਾਂਜੀ,
ਹਾਂ ਤੇ ਮੈਂ ਕਿਹਾ ਚਲ ਦੁਪਹਿਰ ਆਏਗਾ ਨਾ ਫੇਰ ਲਿਆਵਾਂਗੇ, ਸਬਜ਼ੀ ਲੈ ਕੇ ਉਹ ਬਣਾਵਾਂਗੇ ਅ ਕਾਫੀ ਟਾਈਮ ਹੋ ਇਟਲੀ ਬਣਾਈ ਨੀ ਬ ਬੱਚੇ ਕਹਿੰਦੇ ਮੰਮੀ ਇਟਲੀ ਬਣਾ ਕਾਫੀ ਟਾਈਮ ਹੋ ਗਿਆ ਬਣਾਈ ਨਹੀਂ।
ਹਾਂਜੀ, ਹਲਕਾ-ਫੁਲਕਾ ਹੁੰਦਾ ਨਾ ਚਲੋ ਸਾਂਬਰ ਹਲ ਸਾਂਬਰ ਵੀ ਸਹੀ ਹੁੰਦਾ ਇਡਲੀ ਸੂਜੀ ਦੀ ਬਣਾ ਲੈਂਦੇ ਹੋਣੇ।
ਹਾਂ ਇਟਲੀ ਸੂਜੀ ਦੀ ਬਣਦੀ ਨਾ ਨਹੀਂ ਸੂਜੀ ਬਣਦੀ ਮੇਦੇ ਨੀ ਬਣਦੀ
ਹਾਂਜੀ-ਹਾਂਜੀ ਬਜਾਰੀ ਤੇ ਚਾਵਲ ਅਹ ਹਾਂ ਬਾਜ਼ਾਰ ਚ ਚਾਵਲ ਦੇ ਆਟੇ ਦਿੰਦੇ ਨੇ ਨਾ ਚਾਵਲ ਨੂੰ।
ਹਾਂ ਚਾਵਲ ਦੇ ਆਟੇ ਦੀ ਹਾਂ, ਚਾਵਲ ਦੇ ਆਟੇ ਦੀ ਬਣ ਜਾਂਦੀ ਹੈ। ਲੇਕਿ ਅਸੀਂ ਸੂਜੀ ਦੀ ਬਣਾਉਂਦੇ ਹਾਂ, ਸੂਜੀ ਹਲਕਾ ਫੁਲਕਾ ਠੀਕ ਰਹਿੰਦਾ, ਮਿਹ ਦਾ ਨੁਕਸਾਨ ਕਰਦਾ।
ਸੂਜੀ ਠੀਕ ਰਹਿੰਦੀ ਹੈ ਨਾ,
ਮਤਲਬ ਸਾਡੇ ਦੋਸਤ ਹੋ ਜਾਂਦੇ ਆ। ਅਗਰ ਜਿਵੇਂ ਰੱਖਦੀਏ ਸ਼ਾਮ ਹੁਣ ਬਣਾਲੋ ਥੋੜੀ-ਥੋੜੀ ਰਾਤੀ ਬਣਾਲੋ ਸ਼ਾਮੀ ਬੈਡਾ-ਬੈਡ ਖ਼ਰਾਬ ਹੀ ਨੀ ਹੁੰਦਾ।
ਹੂੰ,
ਬੈਟਰ ਮੈਂ ਕੇ ਜੇਹੜਾ ਬਣਾਉਂਦੇ ਹੋ
ਨਹੀਂ ਬੈ ਬੈਟਰ ਤੇ ਵੀ ਤਾਜ਼ਾ ਬਣਾਉਣਾ ਪੈਂਦਾ ਬੈਟਰ ਤੇ ਫੇਰ ਬੈਟਰ ਰੱਖ। ਅੱਖੋ ਤੇ ਖ਼ਰਾਬ ਹੋ ਜਾਂਦਾ ਏ, ਦ ਸਾਰੇ ਬਣਾ ਲਾਂਗੇ ਨਾ, ਬਚ ਜਾਨ ਤੇ ਫੇਰ ਰਾਤੀ ਫਿਰ ਉਹ ਫਰਾਈ ਕਰ ਲਇਦਾ ਨਾ, ਫਿਰ ਇਟਲੀਆਂ ਨੂੰ। ਹਾਂ, ਹੁਣ ਜਦ ਸਾਂਭਣ ਨਾਲ ਲੱਗ ਅੱਗੇ ਲੱਗ ਗਈਆ ਏ, ਜੇ ਬਜ ਜਾਣਗੇ, ਫਰਾਈ ਕਰ ਲਾਂਗੇ ਫੇਰ।
ਫਰਾਈ ਕਿਵੇਂ ਕਰਦੇ ਹੋ ਫੇਰ?
ਹਾਂ। ਹੋਰ, ਹੂੰ-ਹੂੰ।
ਫਰਾਈ ਕਿਵੇਂ ਕਰਦੇ ਔ ਜਿਵੇੰ
ਫਰਾਈ ਕਰਨੇ, ਟਮਾਟਰ ਪਾ ਕੇ, ਪਿਆਜ ਪਾ ਕੇ। ਹਰੀ ਮਿਰਚਾਂ ਵਗੈਰਾ ਪਾ ਕੇ। ਉਸ ਤਰ੍ਹਾਂ ਫਰਾਈ ਹੁੰਦਾ ਫਿਰ।
ਸਹੀ ਬਣ ਜਾਂਦੀਆਂ ਨੇ?
ਹਾਂ, ਬਹੋਤ ਵਧੀਆ ਬਣਦੀ ਹੈ। ਟੈਸਟ ਬਣਦੀ ਬੜੀ।
ਟੁਟਦੀ ਨੀ ਹੈਗੀ ਆ ਫਰਾਈ ਕਰਨ ਤੋਂ ਬਾਅਦ?
ਹੈਂ?
ਫਰਾਈ ਕਰਨ ਬਾਅਦ ਨਾਲ ਟੇਹ ਜਾਂਦੀ ਨਾ ਸਬਜ਼ੀ ਫਿਰ।
ਨਹੀਂ-ਨਹੀਂ ਬਹੋਤ ਅੱਛੀ ਬਣਦੀ ਏ ਉਹ ਤੇ। ਉਪਰੋ ਨੀ ਪਤਾ ਲੱਗਦਾ, ਟੇਸਟੀ ਜਿਆਦਾ ਬਣਦੀ ਏ ਸਗੋਂ। ਐਸੇ ਖਾਣ ਨਾਲ, ਦਾਲ ਨਾਲ ਜ਼ਿਆਦਾ ਉਹ ਟੇਸਟੀ ਬਣਦੀ ਐ। ਸਾਂਬਰ ਨਾਲ ਖਾਣ ਜ਼ਿਆਦਾ, ਹਾਂ।
ਚਲੋ ਵਧੀਆ ਈ ਏ ਉਹ ਵੀ ਬਨਾਣੀ।
ਹਾਂ। ਫਿਰ ਮੈਂ ਕੇਆ ਚਲ ਠਹਿਰ ਕੇ ਬਣਾਵਾਂਗੇ ਹੁਣ।
ਕਿੰਨੇ ਵਜੇ ਲੰਚ ਹੁੰਦਾ ਦੀਦੀ?
ਖਾ ਬੈਠੇ ਨਾਸ਼ਤਾ ਵਗੈਰਾ।
ਨਈ-ਨਈ ਹਜੇ ਬਸ ਭੁੱਖ ਨੀ ਹੈਗੀ, ਹੁਣੇ ਚਾਹ ਪੀਤੀ ਹੈ ਬਸ, ਚਾਹ ਪੀਤੀ ਸੀ ਹੁਣੇ ਈ।
ਅੱਛਾ-ਅੱਛਾ-ਅੱਛਾ, ਨਾਸ਼ਤਾ ਲੇਟ ਕਰਦੇ ਹੋਗੇ?
ਹਾਂ ਨਾਸ਼ਤਾ, ਬਸ ਬਿਸਕੀਟ ਵੈਗੇਰਾ ਖਾ ਲਈਦਾ ਚਾਹ ਨਾਲ, ਤੇ ਥੋੜਾ ਅਸਾਰਾ ਹੋ ਜਾਂਦਾ ਏ।
ਅੱਛਾ।
ਗਿਆਰਾਂ ਬਾਰਾਂ ਵਜੇ ਨਾਲ ਖਾ ਲਿਆ। ਦਸ ਵਜੇ ਨਾਲ ਖਾ ਕੇ, ਬਸ ਉਸ ਤੋਂ ਬਾਅਦ ਫਿਰ ਸਫਾਈਆਂ ਕਰੋ। ਫੇਰ ਉਸ ਕਰਨੇ ਜੀ ਜਾ
ਹਾਂ ਬਸ ਸਫਾਈਆ ਸਫੂਈਆ ਕਰ ਲੀ, ਝਾੜੂ ਝੂੜੂ ਲਾਣਾ ਹੁੰਦਾ ਫੇਰ ਦੁਪਹਿਰ ਦਾ ਹੋ ਗਿਆ, ਚੌਂਕੇ ਭਾਂਡਾ ਹੋ ਗਿਆ, ਫਿਰ ਦੁਪਹਿਰ ਦੀ ਹੋ ਗਈ, ਰੋਟੀ ਹੋ ਗਈ। ਬ ਜਨਾਨਿਆਂ ਦਾ ਤੇ ਇਹ ਕੰਮ ਹੈ, ਬਸ ਸਾਰੀ ਦਿਆੜੀ ਕੰਮ ਨਿਮੜਦਾ ਨਹੀਂ।
ਉਹ ਤਾਂ ਹੈ ਈ ਆ।
ਹਾਂ।
ਕੰਮ ਤੇ ਜ ਬੰਦਾ ਮੁੱਕ ਜਾਂਦਾ, ਕੰਮ ਨਈ ਮੁੱਕਦੇ।
ਹਾਂ ਬਈ ਕੰਮ ਤੇ ਕਰਨਾ ਏ, ਕੀ ਕਰੀਏ? ਕੰਮ ਬਿਨਾਂ ਗੁਜ਼ਾਰਾ ਤੇ ਨਹੀਂ, ਕਰਨਾ ਪੈਂਦਾ ਕੰਮ ਤੇ। ਕੰਮ ਤੇ ਕਰਨਾ ਪੈਂਦਾ ਏ, ਕੀ ਕੀਤਾ ਜਾਏ? ਹੋਰ, ਹੋਰ ਸੁਣਾਓ? ਹੋਰ ਠੀਕ ਏ ਸਭ? ਠੀਕ ਹੈ ਸੱਬ?
ਹਾਂਜੀ-ਹਾਂਜੀ, ਮੈਂ ਕਿਹਾ ਗਰਮੀਂ ਬੜੀ ਹੋ ਗਈ ਅੱਜ? ਗਰਮੀ, ਗਰਮੀ ਮੈਂ ਕਿਆ ਬੜੀ ਹੋ ਗਈ ਹੈ।
ਹਾਂ ਗਰਮੀ ਤੇ ਹੋਈ ਪਈ ਹੈ। ਮੌਸਮ ਚੱਲਦਾ ਪਿਆ ਨਾ ਅੱਜ ਕੱਲ ਤੇ, ਬਰਸਾਤ ਹੁੰਦੀ ਨਈ ਪਈ, ਗਰਮੀ ਬੋਤ ਹੋਈਦੀ, ਸਬ ਬਸ ਹੋਈ ਪਈ ਏ ਗਰਮੀ।
ਗਰਮੀ ਵਾਦੁ ਹੋਈ ਦੀ ਏ।
ਹੈਂ?
ਹੈਂ? ਹਾਂਜੀ, ਪਿੱਛੇ ਆਵਾਜ਼ਾ ਜਾਂਦੀ
ਅੱਛਾ। ਉਹ ਬੇਟਾ ਆਪਸ ਗੱਲ ਕਰਦੇ ਪਏ ਨਾ ਹਾਂ। ਪਾਪਾ ਨਾਲ ਗੱਲਾਂ ਲੱਗਿਆ ਨਾ। ਗੱਲਾਂ ਕਰਦੇ ਪਏ ਨਾ ਪਾਪਾ ਨਾ ਆਪਣੇ। ਤੇ ਸਮ ਹੋਇਆ ਪਏ ਗਰਮੀ ਕਰਕੇ ਲੱਗੇ ਨੂੰ ਗਰਮੀ ਜਾਂ ਹੋਏ ਪਈ ਅੱਜ - ਕੱਲ ਦਿ ਵੀ ਕਰਦਾ ਕੰਮ ਕਰਨ ਦੇ ਕੁੱਛ ਕਰਨ। ਤੇ ਗਰਮੀਂ ਐਡੀ ਹੈ। ਦਿਮਾਗ ਖ਼ਰਾਬ ਕੀਤਾ ਗਰਮੀਂ ਨੇ ਤੇ। ਬਰਸਾਤ ਨੂੰ ਹੋ ਜਾ ਬਰਸਾਤ ਹੋ ਜਾਏ। ਮੌਸਮ ਠੰਡਾ ਹੋ ਜਾਏ।
ਹਾਂਜੀ ਥੋੜ੍ਹੀ ਦੇਰ ਕੰਮ ਕਰੋ। ਨਾਲੇ ਪਸੀਨਾ ਪਸੀਨ ਹੋ ਜਾਂਦਾ। ਕੱਪੜਿਆਂ ਵਗੈਰਾ ਹੁਣੇ ਨਹਾ ਕੇ ਆਏ ਹਾਂ। ਵਾਪਸ ਇੰਨੇ ਵਿੱਚ
ਕਪੜੇ ਵਗੈਰਾ ਨਾਸ਼ਤਾ ਬਣਾਓ ਰਸੋਈ ਚ' ਕੰਮ ਕਰੋ। ਪਸੀਨਾ ਆਂਦਾਂ ਕਿ ਨਹਾ ਕੇ ਆਈਆਂ। ਹੋਰ ਬ੍ਰਦਰ ਠੀਕ ਤੁਹਾਡਾ।
ਹਾਂਜੀ - ਹਾਂਜੀ ਬੱਸ ਠੀਕ ਹੈ। ਬੱਸ ਚਲੀ ਜਾਂਦਾ ਤਬੀਅਤ ਥੋੜੀ ਠੀਕ ਨਹੀਂ। ਦਿਨਾਂ ਦੀ ਵੀ ਦਵਾਈ ਲੈ ਕੇ ਆਏ ਨੇ ਕੱਲ ਜਾ ਕੇ ਫਿਰ ਡਾਕਟਰ ਕੋਲੋਂ।
ਅੱਛਾ।
ਹਾਂਜੀ ਬੱਸ ਨੋਰਮਲ ਜੇ ਵਾਇਰਲ ਚੱਲਿਆ ਹੋਇਆ। ਅੱਜ ਕੱਲ ਬੋਡੀ ਪੇਨ ਬੁਖ਼ਾਰ ਸਿਰ ਦਰਦ ਵਗੈਰਾ ਹੋ ਰਿਹਾ ਸੀ। ਫਿਰ ਦਵਾਈ ਲਿਆ ਆਇਆ ਸੀ। ਹਾਂਜੀ ਹਾਂਜੀ - ਹਾਂਜੀ ਇੱਕ ਵਾਇਰਲ ਹੁੰਦਾ ਨਾ ਹਾਂ। ਵਾਇਰਲ ਹੋਗਿਆ ਹਾਂਜੀ।
ਹਮ ।
ਹਾਂਜੀ। ਉਹ ਫਿਰ ਉਹਨਾਂ ਮਤਲੱਬ ਡਾਕਟਰਸ ਕਹਿੰਦੇ ਨੇ। ਜਿੰਨਾ ਹੋ ਸਕੇ
ਹਮ ਗਰਮੀਂ ਹੈ ਨਾ। ਲਿਕਵਿਡ ਜਿਆਦਾ ਕਹਿੰਦਾ ਡਾਕਟਰ। ਗਰਮੀਂ ਜਿਆਦਾ ਨਾ। ਪਾਣੀ ਜਿਆਦਾ ਪੀਓ ਲਿਕਵਿਡ ਪੀਓ ਗਰਮੀਂ ਮੌਸਂਮ ਹੈ। ਨਾ ਬੜਾ ਹੋ ਗਿਆ ਹਾਂ। ਉਹ ਤੇ ਨਿੰਬੂ ਪਾਣੀ ਹੋ ਗਿਆ। ਲਿਕਵਿਡ ਹੋ ਗਿਆ ਗੁਲੂਕੋਜ਼ ਹੋ ਗਿਆ। ਇਲੈਕਟਰ੍ਰੋਪੋਡਰ ਹੋ। ਗਿਆ ਠੀਕ ਰਹਿੰਦਾ। ਤੇ ਨਾ ਗਰਮੀਂਆਂ ਚ'।
ਹਾਂਜੀ - ਹਾਂਜੀ। ਡਾਕਟਰ ਹੀ ਪ੍ਰੈਫਰ ਕਰਦੇ ਨੇਂ। ਗਰਮੀਂਆਂ ਜਿੰਨੇ ਹੋ ਸਕੇ ਘੱਟ ਤੋਂ ਘੱਟ ਪਾਣੀ ਪੀਓ। ਪਰ ਪਾਣੀ ਪੀਤਾ ਹੀ ਨਹੀਂ ਜਾਂਦਾ।
ਹਾਂ ਜਿੰਨਾ ਵੀ ਹੈ। ਵੱਧ ਤੋਂ ਵੱਧ ਪਾਣੀ ਗਰਮੀਂਆਂ ਚ'।
ਹਾਂਜੀ। ਮੈਨੂੰ ਖੁੱਦ ਆਦਤ ਨੀ ਹੈਗੀ ਨਾ ਮਤਲੱਬ। ਬੱਚਪਨ ਤੋਂ ਹੀ ਕਦੇ ਮਤਲੱਬ ਸਰਦੀਆਂ ਹੋ। ਗਰਮੀਂਆਂ ਹੋ ਜਾਣ ਕਦੇ ਪਿਆਸ ਨੀ ਲੱਗਗੀ ਪਾਣੀ ਦੀ ਮੰਨੀ ਨੀ ਕਰਦਾ। ਪਾਣੀ ਦੇ ਰੋਟੀ ਤੇ
ਅਸੀਂ ਖੂਬ ਪਾਣੀ ਪੀਣੀ ਆ। ਗਰਮੀਂ ਹੋਏ ਸਰਦੀ ਹੋਏ। ਸਰਦੀ ਖੈਰ ਘੱਟ ਹੀ ਨੀ ਲੱਗਦੀ। ਗਰਮੀਂ ਬਹੁਤ ਪਿਆਸ ਲੱਗਦੀ ਹੈ। ਗਰਮੀਂ ਚੱ ਬਹੁਤ ਪਾਣੀ ਪੀਣੇ ਹਾਂ। ਖੁੱਲਾ ਪਾਣੀ ਪੀਂਦੇ ਹਾਂ ਅਸੀਂ। ਤੁਹਨੂ ਤੇ ਜਿਆਦਾ ਕੋਟ ਕੱਪੜਾ ਵੀ ਧੋਣ ਜਾਏਨਾਂ। ਪਿਆਸ ਲਗ ਬੋਤਲ ਭਰ ਕੇ ਨਾਲ ਲੈ ਜਾਣੇ ਆ। ਫਿਰ ਗਰਮੀ ਲੱਗੀ ਫਿਰ ਨੀਚੇ ਆਉਣਾ ਪਏਗਾ ਹਾਂ। ਤੇ ਬੋਤਲ ਭਰ ਕੇ। ਦੋ ਲੀਟਰ ਦੀ ਭਰਨ ਲਾਣੇ ਕੱਪੜੇ ਧੋਣੇ ਪੈਣਦੇ ਨੇ। ਫਿਰ ਗਰਮੀ ਫਿਰ ਪਿਆਸ ਲੱਗਦੀ। ਫਿਰ ਨੀਚੇ ਆਉਣਾ ਪਏਗਾ ਫੇਰ। ਫੇਰ ਉਹ ਲੈ ਜਾਈਦਾ। ਫੇਰ ਅਸੀਂ ਤਾਂ ਪਾਣੀ ਤੇ ਬਹੁਤ ਪੀਦੇ ਹੈ। ਪਿਆਸ ਸਾਨੂੰ ਲੱਗਦੀ ਬਹੁਤ ਅੇ। ਇੰਨੂ ਲੱਗਦੀ ਨਾਂ ਸਾਨੂੰ ਤਾਂ ਬਹੁਤ ਲੱਗਦੀ। ਪਿਆਸ, ਸਾਰਾ ਪਰਿਵਾਰ ਖੂਬ ਪਾਣੀ। ਪੀਨ ਹਾਂ ਅਸੀਂ।
ਹਾਂਜੀ - ਹਾਂਜੀ। ਉਹ ਤਾਂ ਹੈ ਹੀ ਹੈ ਫੇਰ ਗਰਮੀ ਵਾਧੂ ਪੈ ਰਹੀ ਹੈ ਨਾ।
ਗਰਮੀਂ ਕਰਕੇ।
ਗਰਮੀਂ ਬੜੀ ਪੈ ਰਹੀ ਹੈ। ਬੱਸ ਵਧੀਆ ਆਪ ਜੀ ਸੁਣਾਓ। ਕੋਈ ਆਇਆ ਗਿਆ ਨਹੀਂ।
ਹਾਂ ਗੈਸਟ ਨੇ ਆ। ਅਸੀਂ ਅੱਜ ਜਾਣਗੇ ਗੈਸਟ ਦਾ ਟਾਈਮ ਨਾਲ ਮੈਂ ਕਿਹਾ ਰੋਟੀ ਰੋਟੀ ਬਣਾ ਲਾਂਗੇ ਨਾਂ। ਆਣਾ ਸੀ ਗੈਸਟ ਨੇ ਹਜੇ ਹਾਂ। ਕਹਿ ਰਹੇ ਸੀ ਆਣਾ ਸੀ। ਇਟਲੀ ਕਹਿੰਦੇ ਪਏ। ਬੱਚੇ ਇਟਲੀ ਬਣਾਵਾਂਗੇ ਇਟਲੀ ਹੋ ਗਏ ਹੋਰ ਹੋਇਆ। ਆਹੋ। ਬਜ਼ਾਰੋਂ ਕੁੱਛ ਲੈਣਆਗੇ ਨਾਸ਼ਤੇ ਨਾਲ ਬੱਚੇ।
ਅੱਛਾ, ਅੱਛਾ ਬਾਰ ਦਾ ਖਾ ਲੈਂਦੇ ਓ ਫਿਰ ਹੂਨ? ਭਟੂਰੇ ਵਗੈਰਾ ਖਾਨੇ ਐ?
ਆ ਭਟੂਰੇ ਵਗੈਰਾ ਲੈਨ ਗਏ ਨਾ ਨਾਸ਼ਤੇ ਨਾਲ, ਅਸੀ ਤੇ ਆਪ ਘਾੱਟ ਖਾਂਨੇ, ਕੋਈ ਆਏ ਗੇਆ ਗੈਸਟ ਟ ਵੱਸੇ ਲੈ ਆਈ ਦਾ ਨਾ, ਆਪਨੇ ਤੇ ਘਾੱਟ ਈ ਖਾਈ ਦਾ ਬਾਰ ਦਾ। ਹੂੰ, ਗੈਸਟ ਵਗੈਰਾ ਕਿਸੇ ਹੈ, ਤੇ ਫੇਰ ਲੇ ਆਈਦੈ ਨਾ ਬਜਾਰੋਂ ਫੇਰ।
ਏ ਤੇ ਬੋਤ ਵਦੀਆ ਹੈਗਾ।
ਹਾਂ, ਹੂੰ ਫੇਰ ਥੋੜਾ ਬੋਤੇ ਹੂੰ ਹਾਂ, ਕੋਈ ਗਾੱਲ ਨੀ।
ਨਈ ਤੂਸੀ ਅਰਾਮ ਕਰੋ ਮਿਲਦੇ ਆਂ ਫਿਰ।
ਹਾਂ, ਕੋਈ ਗਾੱਲ ਨੀ ਸਸ੍ਰੀ ਕਾਲ।